ਹੈਲੋ।
ਸਤਿ ਸ੍ਰੀ ਅਕਾਲ ਜੀ।
ਹੋ ਠੀਕ ਓ?
ਹਾਂਜੀ ਵਧੀਆ।
ਹਮ।
ਹੋਰ ਹਾਂਜੀ ਰੋ। ਖਾ ਲਈ ਅਸੀਂ
ਅੱਛਾ ਜੀ ਕੀ ਬਣਾਇਆ ਸੀ ਅੱਜ
ਅਸੀਂ ਅੱਜ ਦਾਲ ਤੇ ਭੜਥਾ ਬਣਾਇਆ
ਅੱਛਾ ਜੀ ਹੋਰ ਸੁਣਾਓ ਕਿਵੇ ੳ ਭੂਨ ਕੇ
ਹਾਂਜੀ ਪਹਿਲਾਂ ਬੈਂਗਨਾਂ ਨੂੰ ਗੈਸ ਤੇ ਭੁੰਨ ਕੇ, ਪਹਿਲਾਂ ਤੇ ਪਹਿਲ਼ਾਂ, ਲੋਕਾਂ ਕਲ ਅੰਗੀਠੀਆਂ ਤੰਦੂਰ ਹੁੰਦਾ ਸੀ। ਉਹਦੇ ਚ ਭੁੰਨ ਲੈਂਦੇ ਸੀ, ਤੇ ਹੁਣ ਲੋਕ- ਕੱਲ ਤੰਦੂਰ ਅੰਗਿਠੀਆਂ ਤੇ ਘੱਟ ਹੀ ਲੋਕੀ ਬਾਲਦੇ ਨੇ, ਤੇ, ਹੁਣ ਗੈਸ ਤੇ ਭੁੰਨੇ ਜਾਂਦੇ ਨੇ, ਇਸ ਨੂੰ ਗੈਸ ਤੇ ਭੁੰਨ ਕੇ ਤੇ ਫ਼ੇਰ, ਉਹਨੂੰ ਉਹਦੇ ਵਿੱਚ ਦੇਖਲਓ ਕੀੜਾ ਕਾੜਾ ਤਾਂ ਨਹੀਂ ਹੈ ਕੋਈ, ਫਿਰ ਉਹਨੂੰ ਚੰਗੀ ਤਰ੍ਹਾਂ ਫੀਲ ਲੋ, ਤੇ ਫਿਰ ਉਸ ਤੋਂ ਬਾਅਦ, ਤੜਕਾ ਲਗਾ ਦੋ ਪਿਆਜ ਟਮਾਟਰ ਹਰੀਆਂ ਮਿਰਚਾਂ ਤੇ ਕਈ ਲੋਕੀ ਤੇ ਹਲਦੀ ਵੀ ਪਾਦੇ, ਪਰ ਅਸੀਂ ਹਲਦੀ ਨੀ ਪਾਦੇ, ਅੱਛ ਅਸੀਂ ਹਾਂ ਬਸ, ਲਾਲ ਮਿਰਚ ਤੇ ਰਗਵਾੜੀ ਮਿਰਚ, ਪਿਛੇ ਪਾਨੀ ਆ,
ਅੱਛਾ ਜੀ, ਉਹਦੇ ਨਾਲ, ਕਲਰ ਵਧੀਆ ਆ ਜਾਂਦਾ ਹੈਗਾ।
ਹਾਂਜੀ ਹਾਂਜੀ ਉਹ ਵੈਸੇ ਵੀ ਉਹਦੇ ਨਾਲ ਨਾ, ਬੜਾ ਸਵਾਦ ਬਣਦਾ ਹੈ ਤੰਦੂਰ ਦੀ ਰੋਟੀ ਤੁਸੀਂ ਖਾਓਗੇ, ਨਾ ਉਹਦੇ ਨਾਲ ਉਹਦੇ ਨਾਲ ਬਹੁਤ ਸਵਾਦ,
ਕਈ ਚਾਵਲ ਵੀ ਖਾਂਦੇ ਭੜਥੇ ਨਾਲ, ਚੌਲ ਵੀ ਖਾਂਦੇ ਕਈ,
ਹਾਂਜੀ-ਹਾਂਜੀ, ਹੈਲੋ,
ਹਾਂਜੀ,
ਹਾਂਜੀ,
ਭਰਥੇ ਨਾਲ ਚਾਵਲ ਵੀ ਖਾਂਦੇ,
ਹਾਂ, ਹਾਂਜੀ ਲੋਕੀ ਜ਼ਿਆਦਾ ਫੇਰ ਤੰਦੂਰ ਵਾਲੀ ਰੋਟੀ ਖਾਂਦੇ ਨੇ, ਭੜਥੇ ਨਾਲ ਬਹੁਤ ਸੁ ਟੇਸਟੀ ਲੱਗਦੀ ਏ, ਪਰ ਹੁਣ ਅੱਜ ਕੱਲ ਤੰਦੂਰ ਤੇ ਹੈ ਨੀ ਲੋਕਾਂ ਕੋਲ ਇਸ ਕਰਕੇ ਲੋਕੀ ਤ ਤਵੇ ਤੋਂ ਹੀ ਤਵੇ ਨੂੰ ਹੀ, ਤੰਦੂਰ ਬਣਾ ਲੈਂਦੇ ਨੇ।
ਹੂੰ ਤਵੇ ਨੂੰ ਤੰਦੂਰ ਮਤਲਬ?
ਹਾਂਜੀ ਤਵੇ ਤੇ ਹੀ ਜਿਵੇਂ ਤੰਦੂਰ ਦੀ ਰੋਟੀ ਬਣਾਦੇ ਆ ਨਾ ਤੇ ਪਾਣੀ ਦਾ ਹੱਥ ਲਾ ਕੇ ਤਵੇ ਤੇ ਪਾਦੋ ਰੋਟ
ਅੱਛਾ ਨਹੀਂ ਅਸ ਨਾ ਅਸੀਂ ਤਾਂ ਬਾਜ਼ਾਰੋਂ ਮਤਲਬ ਕਿ ਗੈਸ ਦਾ ਤੰਦੂਰ ਨਹੀ ਹੁੰਦਾ। ਸਿੱਦਾ ਕਰਾਏ ਦਾ ਹੁੰਦਾ ਉਹ ਮੰਗਵਾਇਆ।
ਅੱਛਾ ਤੁਸੀ ਮੰਗਵਾਇਆ ਐ। ਕਿੰਨੇ ਦਾ ਆਇਆ ਸੀ ਤੁਹਾਡਾ? ਤੰਦੂੂਰ।
ਉਹ ਇਹਨਾਂ ਦੀ ਜਾਣਕਾਰੀ ਸੀ ਨਾ ਉੱਥੋਂ ਲਿਆਂਦਾ ਇਹਨਾਂ ਨੇ।
ਅੱਛਾ ਫੇਰ ਸਾਨੂੰ ਵੀ ਮੰਗਵਾ ਦੇਣਾ ਇੱਕ।
ਬੜੇ ਵਧੀਆ ਰੋਟੀਆਂ ਬਣਦੀਆਂ ਉਸ ਦਿਨ ਮੰਮੀ ਜੀ ਨੇ ਬਣਾਈਆਂ ਸੀ। ਛੋਲਿਆਂ ਦੀ ਦਾਲ ਵਾਲੀਆਂ ਰੋਟ ਟੀਆਂ
ਅੱਛਾ ਮੰਮੀ ਜੀ ਨੇ ਬਣਾਈਆਂ ਸੀ।
ਮੰਮੀ ਬੜੇ ਬੜਿਆ ਸਵਾਦ ਬਣ ਬੱਚਿਆਂ ਨੇ ਬੱਚੇ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਦੇ ਬੱਚੇ ਖਾਂਦੇ ਨੀ ਐਹੋ
ਹਾਂਜੀ ਬੱਚੇ ਤੇ ਨਹੀ ਖਾਂਦੇ ਬੱਚੇ ਸਾਡੇ ਖਾ ਲੈ ਨਈ -ਨਈ ਸਾਡੇ ਨ ਛੋਲਿਆਂ ਦੀ ਦਾਲ ਬਣੀ, ਆਲੂ ਵੀ ਬਣ ਬੀ ਅ ਗੋਭੀ ਵਾਲੀ ਇਹੋ ਜਿਹੀ ਬਹੁਤ ਵਧੀਆ ਲੱਗ
ਤੰਦੂਰ ਵਾਲੀਆਂ ਬੜੀਆ ਸਵਾਦ ਲਗਦ ਪਿਆਂ ਜੀਆਂ ਨ
ਹਾਂਜੀ- ਹਾਂਜੀ ਮੇਰੇ ਮੰਮੀ ਬਣਾਉਂਦੇ ਹੁੰਦੇ ਸੀ, ਤੰਦੂਰ ਵਾਲੀ ਨਾ ਘਰ ਹੀ ਉਹਦੇ 'ਚ ਪਹਿਲਾਂ ਤਾਂ ਤੰਦੂਰ ਤਾਉਂਦੇ ਹੁੰਦੇ ਸੀ। ਗਲੀ ਵਾਲੇ ਸਾਰੇ ਲੋਕੀ ਆ ਜਾਂਦੇ ਸੀ ਮੰਮੀ ਕੋਲੋਂ ਬਣਵਾਉਣ। ਚੰਚਲ ਆਂਟੀ ਵੀ ਚੰਚਲ ਵੀ ਆਉਂਦੀ ਹੁੰਦੀ ਸੀ। ਇੱਕ ਸਾਡੇ ਸਾਹਮਣੇ ਗਲੀ 'ਚ ਰਹਿੰਦੀ ਸੀ ਚੰ ਚੱਲਣ ਉਹ ਵੀ ਉਹ ਵੀ ਆਉਂਦਾ ਸ ਅਸੀ ਮੰਮੀ ਪਹਿਲਾਂ ਰੋਟੀਆਂ ਬਣਵਾਣ
ਅੱਛਾ ਜੀ ਪਹਿਲਾਂ ਸਾਗ ਵੀ ਤੰਦੂਰ ਤੇ ਹੀ ਬਣਦਾ ਸੀ ਅੱਜ ਅ ਕਲ ਦੇ ਗੈਸ ਉੱਤੇ ਸੀਟੀਆਂ ਦਬਾਓ ਨਾਲ ਈ।
ਚੁਲੇ ਤੇ ਚੁਲੇ ਤੇ ਚੁਲੇ ਤੇ ਹਾਂਜੀ ਚੁਲੇ ਤੇ ਬਣਾਦੇ ਸੀ।
ਹਾਂਜੀ -ਹਾਂਜੀ ਬਿਲਕੁਲ ਸਹੀ ਹੁਣ ਅਸੀਂ ਚੁੱਲ੍ਹਾ ਬ ਬਣਵਾਵਾਂਗੇ ਜਰੂਰ
ਚਾਹੀਦਾ ਸਾਰਿਆਂ ਘਰੇ ਇੱਕ ਨਾ ਜਿਵੇਂ ਹੁਣ ਪਿੱਛੇ ਜੀ ਕਹਿ ਰਹੇ ਸੀ ਕਿ ਸਿਲੰਡਰ ਬਹੁਤ ਮਹਿੰਗੇ ਹੋ ਜਾਣੇ ਆ ਫੇਰ ਉਹਦੀ ਲੋੜ ਤੇ ਪੈਂਦੀ ਹੈਗੀ।
ਹਾਂਜੀ ਸਾਡੇ ਨਾਨੀ ਦੇ ਘਰ ਨਾਨੀ ਨੇ ਸਾਡੀ ਬਣਾਈ ਦੀ ਸੀ ਇੰਜ ਭੱਠੀ ਵਾਲਾ ਤੰਦੂਰ ਬਣਾਇਆ ਵ ਸੀ ਉਹਦੇ 'ਚ ਕੇਰੀ ਵਾਲੇ ਕੋਲੇ ਪਾਉਂਦੇ ਸੀ ਤੇ ਉਹਦੇ ਉੱਤੇ ਬਣਾਉਂਦੇ ਸੀ ਸਾਗ ਵਗੈਰਾ
ਸਾਗ ਵਗੈਰਾ ਨਾ ਉਹਦੇ ਉ ਬਣਦਾ ਸੀ ਤੇ ਬੜਾ ਹੀ ਵਧੀਆ ਬਣਦਾ ਸੀ।
ਉਹ ਪਹਿਲਾਂ ਸਾਰਾ ਸਾਰਾ ਦਿਨ ਤੇ ਉ ਚੁੱਲੇ ਤੇ ਹੀ ਰੱਖਿਆ ਰਹਿੰਦਾ ਸੀ। ਫ ਕੱੜ- ਕੱੜ ਕੇ ਸਵਾਦ ਬਣ ਸਕਦਾ। ਅੱਜ ਕੱਲ ਤਾਂ ਸੀਟੀਆਂ ਦਵਾਓ ਕੁੂੱਕਰ 'ਚ ਪਾ ਕੇ। ਗਲ ਗਿਆ ਤੇ ਗਲ ਗਿਆ। ਤੇ ਚਲੋ ਬਈ। ਤੜਕਾ ਲਾ ਲੋੋ ਖਾ ਲੋ। ਉਹੋ ਜਿਹਾ ਸਵਾਦ ਕਿੱਥੇ ਰਹਿ ਕਏ ਨੇ ਅੱਜ ਕੱਲ੍ਹ
ਹਾਂਜੀ ਉਹ ਪਹਿਲਾਂ ਤੇ ਮਿੱਟੀ ਦੀ ਖੁਸ਼ਬੂ ਆਉਂਦੀ ਸੀ ਨਾ ਚੀਜ਼ਾਂ 'ਚੋਂ ਤੇ ਹੁਣ ਤੇ ਗੈਸਾਂ ਦੀ ਖੁਸ਼ੂਬੋ ਆਉਂਦੀ ਵਿੱਚੋਂ ਤੇ ਇਸੇ ਕਰਕੇ ਪੇਟ 'ਚ ਗੈਸ ਲੋਕਾਂ ਦੇ ਬਣਨ ਲੱਗ ਗਈ ਜਿਆਦਾ
ਹਾਂਜੀ
ਪਹਿਲਾਂ ਲੋਕੀ ਤ ਇਹੀਓ ਲੱਕੜਾਂ ਉਤੇ ਕੋਲਿਆਂ ਤੇ ਇਹੋ ਜਿਹੀ ਚੀਜ਼ਾਂ ਖਾਂਦੇ ਸੀ, ਲੋਕਾਂ ਨੂੰ ਕਦੀ ਗੈਸ ਨੀ ਬਣਦੀ ਸੀ, ਗੈਸ ਦੇ ਪ੍ਰੋਬਲਮ ਨ ਹੁੰਦੀ ਸੀ, ਹੁਣ ਤੇ ਨਿੱਕੇ ਨਿੱਕੇ ਹਾਂਜੀ ਹੁਣ ਤੇ ਨਿੱ- ਨਿੱਕੇ ਕਿ ਬੱਚਿਆਂ ਨੂੰ ਗੈਸ ਦੀ ਪ੍ਰੋਬਲਮ ਹੋਈ।
ਹਾਂਜੀ ਪੇਟ ਖ਼ਰਾਬ ਰਹਿੰਦਾ ਉਹਨਾਂ ਦਾ
ਗੈਸ ਲਈ ਸਭ ਤੋਂ ਵਧੀਆ ਤੇ ਜੀਰਾ, ਅਜਵਾਇਨ, ਸੌਫ ਨੂੰ ਭੁੰਨ ਕੇ
ਅੱਛਾ ਜੀ
ਤੇ ਉਹਨੂੰ ਉਹ ਕਰ ਲ ਤੁਸੀਂ ਡਰਾਈ ਰੋਸ ਕਰਕੇ
ਅੱਛਾ ਜੀ
ਫੇਰ ਤੇ ਸਹੀ ਏ। ਉਹਨੂੰ ਕੀ ਸੁਣਾਓ?
ਅੱਛਾ ਜੀ
ਹਾਂਜੀ
ਹੈਲੋ ਕੀ ਹੋਇਆ ਤੁਹਾਨੂੰ
ਹੈਲੋ ਹਾਂਜੀ
ਹੈਲੋ ਹਾਂਜੀ ਕੀ ਹੋ ਗਿਆ ਤੁਹਾਨੂੰ
ਕੁਛ ਨੀ ਜੀ ਉਹ
ਅ ਅੱਛਾ ਜੀ
ਕਿੋ
ਹੋਰ ਦੱਸੋ ਜੀ ਉਹਦੇ ਨਾਲ ਤੁਸੀਂ ਰਾਤ ਗਰਮ ਪਾਣੀ ਨਾਲ ਲਓ ਉਹਦੇ ਨਾਲ ਗੈਸ ਬਿਲਕੁਲ ਨੀ ਬਣਦੀ
ਜੀ ਕੀ ਕਹਿ ਰਹੇ ਸੀ ਤੁਸੀਂ ਜੀਰਾ ਜਵੈਨ ਤੇ
ਹਾਂ ਸੌਂਫ ਜੋ ਹਰੀ ਆਂਦੀ ਹੈ ਨਾ ਸੌਂਫ ਖਾਣ ਵਾਲੀ ਜਿਹੜੀ ਅਸੀਂ ਚੀਜ਼ਾਂ ਚ ਵੀ ਪਾਨੇ ਹਾਂ, ਔ ਵਾਲੀ ਸੌਫ ਜਿਵੇਂ ਅਚਾਰ ਵਗੈਰਾ ਚ ਪੈਂਦੀ ਹੈ ਨਾ ਸੌਫ ਔ ਵਾਲੀ ਸੌਂਫ
ਜੀ
ਜੀ ਕਲੋਂਜੀ ਕਲੋਂਜੀ
ਹ
ਹਾਂਜੀ ਔ ਉਹਨੂੰ ਔ ਕਹਿੰਦੇ ਨੇ
ਹਾਂ
ਅਨੀਅਨ ਸੀਡ ਕਹਿੰਦੇ ਨੇ
ਅੱਛਾ ਜੀ
ਹਾਂਜੀ
ਹੋਰ ਉੱਥੇ ਦਾ ਮੌਸਮ ਕਿੱਦਾਂ ਦਾ ਐ
ਮੌਸਮ ਬਹੁਤ ਵਧੀਆ ਹੈ ਵੈ
ਨਹੀਂ ਏ ਤੇ ਬਹੁਤ ਤੇਜ਼ ਧੁੱਪ ਚੜੀ ਬਹੁਤ ਤੇਜ਼ ਬਾਹਰ ਜਾਣ ਤੇ ਮੈਨੂੰ ਦਿਲ ਕਰਦਾ ਵਾ ਪਰ ਚਾਹ ਤਾਂ ਅਸੀਂ ਪੀਣੀ ਹੀ ਪੀਣੀ ਹੈ
ਹਾਂਜੀ ਸਾ ਸਾਡੇ ਵੀ ਬਹੁਤ ਤੇਜ਼ ਧੁੱਪ ਚੜ੍ਹੀ ਏ ਚਾਹ ਵੇ ਫੇ ਪੀਵਾਂਗੇ ਪੀਵਾਂਗੇ ਪੰਜ ਵਜੇ ਸਾਢੇ ਪੰਜ ਵਜੇ ਬਣਾਵਾਂ
ਨਹੀਂ ਮੈਂ ਬਣਾ ਰਹੀ ਸੀ
ਅੱਛਾ ਤੁਸੀਂ ਜਲਦੀ ਪੀ ਲੈਂਦੇ ਹੋ ਚਾਹ
ਪੀ ਲੈਨੇ ਆਂ
ਅੱਛਾ ਜੀ ਹਾਂਜੀ ਤੁਸੀਂ ਰੋਟੀ ਵੀ ਤੇ ਜਲਦੀ ਖਾ ਲੈਂਦੇ ਹੋਗੇ ਨਾ ਫੇਰ
ਹਾਂਜੀ
ਹੋਰ ਸੁਨਾ
ਬਸ ਵਧੀਆ ਜੀ ਤੁਸੀਂ ਦੱਸੋ ਹੋਰ ਸੈਰ ਵਗੈਰਾ ਕਰ ਲੈਂਦੇ ਹੋ ਤੁਸੀਂ
ਨਹੀਂ ਮੈਂ ਸੈਰ ਨੀ ਕਰਦੀ ਮੇਰੇ ਕੋਲ ਨਾ ਤੁਰਿਆ ਨਹੀ ਜਾਂਦਾ ਮੇਰੇ ਗੋਡਿਆਂ ਚ ਨਾ ਵਾਜ ਆਦੀ ਕੱਟ ਕੱਟ ਦੀ ਬੜੀ
ਅੱਛ ਹਾਂ ਤੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਏ ਫੇਰ
ਅ ਨਹੀਂ ਮੈਂ ਚੈੱਕ ਡਾਕਟਰ ਕੋ ਮੈਂ ਗਈ ਨਹੀਂ
ਹਾਂਜੀ ਮੈਂ ਹੈਗੀ ਆ ਨਾ ਡਾਕਟਰ
ਅੱਛਾ ਤੁਸੀਂ ਡਾਕਟਰ ਹੈਗੇ ਹੋ
ਹਾਂਜੀ ਮੈਂ ਡਾਕਟਰ ਹਾਂ
ਅੱ ਮਤਲਬ ਕੀ ਕਰਨਾ ਚਾਹੀਦੈ
ਤੁਸੀਂ ਤੁਸੀਂ ਅਹ ਦੁੱਧ ਘਓ ਦਹੀਂ ਖਾਓ ਪਨੀਰ ਖਾਓ
ਅੱਛਾ ਜੀ
ਤੇ ਸਵੇਰੇ ਮਤਲਬ ਕਿ ਅਹ ਸਭ ਕੁਛ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਚੂਨਾ ਦਹੀਂ ਚ ਪਾ ਕੇ ਖਾਓ
ਅੱਛਾ ਜੀ ਨਹੀਂ ਮੈਂ ਵੀ ਕਿਸੇ ਕੋਲੋਂ ਸੁਣਿਐ ਚੂਨਾ ਮਤਲਬ ਕਿ ਜਿਹੜਾ ਉਹਨਾਂ ਦੇ ਪ
ਖਾਣ ਪਾਣ ਵਾਲਾ ਚੂਨਾ ਹੁੰਦਾ ਹੈ ਨਾ ਹਾਂਜੀ ਨਹੀਂ ਚਾਹ ਚ ਤੇ ਚਾਹ ਚ ਪਾਣੀ ਚ ਨਹੀ ਪੀ ਸਕਦੇ ਕਿਉਂਕਿ ਉਹ ਕੜਵਾ ਹੋ ਜਾਂਦਾ ਉਹਦੇ ਚ ਟੇਸਟ ਕੜਵਾ ਹੁੰਦੈ ਓ ਤੇ ਤੁਸੀਂ ਤੇ ਤੁਸੀਂ ਤੇਈਂ ਚ ਦਹੀਂ ਚ ਪਾ ਕੇ ਖਾਓ ਤੇ ਜ਼ਿਆਦਾ ਬੈਟਰ ਰਹੇਗਾ
ਅੱਛਾ
ਕਣਕ ਦੇ
ਹਾਂਜੀ ਚੋਲ ਦੇ ਦਾਣੇ ਮੈਂ ਵੀ ਸੁਣਿਆ ਹੈਗਾ ਕਹਿੰਦੇ ਉਹ ਖਾਣਾ ਚਾਹੀਦਾ ਉਹਦੇ ਨਾਲ ਮਤਲਬ ਵੀ ਕ
ਕੈਲਸ਼ੀਅਮ ਹਾਂਜੀ ਕੈਲਸ਼ੀਅਮ ਪੂਰਾ ਹੋ ਜਾਂਦਾ
ਨਹੀਂ ਇਸ ਤੋਂ ਦੀ ਅਸੀਂ ਪਾਣੀ ਨਾ ਖਾ ਲਈਏ
ਹਾਨ ਪਾਨ ਰੋਜ਼ ਰੋਜ਼ ਨੀ ਖਾ ਸਕਦੇ ਨਾ ਤੁਸੀਂ ਉਹ ਵੀ ਪਾਨ ਰੋਜ਼ ਰੋਜ਼ ਸਹੀ ਨਹੀ ਹੁੰਦਾ ਤੇ ਇਸ ਤੋਂ ਹਾਂਜੀ ਤੁਹਾਡੇ ਜਬੜੇ ਖ਼ਰਾਬ ਹੋ ਸਕਦੇ ਆ ਤੇ ਇਸ ਤੋਂ ਵਧੀਆ ਤੁਸੀਂ ਰੋਜ਼ ਥੋੜ੍ਹਾ ਜਿਹਾ ਚੂਨਾ ਲਓ ਦਹੀਂ ਚ ਪਾਓ ਬੱਚਿਆਂ ਨੂੰ ਵੀ ਖਵਾਓ ਆਪਣੇ
ਅੱਛਾ ਜੀ ਦੁੱਧ ਚ ਦੇ ਸਕਦੇ ਹਾਂ ਬੱਚਿਆਂ ਨੂੰ
ਨਹੀਂ ਦੁੱਧ ਚ ਦੁੱਧ ਚ ਤੁਹਾਨੂੰ ਕਿਆ ਤੇ ਹੈ ਲਿਕੁਡ ਚੀ ਚੀਜ਼ਾਂ ਚ ਘੋੜਾ ਲੱਗਦਾ ਹਨਾ
ਅੱਛਾ ਜੀ ਨਹੀਂ ਜਿਨਾਂ ਕੋ ਮੈਂ ਸੁਣਿਆ ਨਾ ਜਿੰਨਾਂ ਕੋ ਮੈਂ ਸੁਣਿਆ ਨਾ ਉਹ ਕਹਿੰਦੇ ਪਏ ਨੇ ਕਿ ਅਸੀਂ ਚਾਹ ਚ ਵੀ ਪਿਆ ਲੈਂਦੇ ਹਾਂ ਦੁੱਧ ਚ ਮੈਂ ਬੱਚਿਆਂ ਨੂੰ ਦੁੱਧ ਚ ਪਾ ਕੇ ਵੀ ਦੇ ਦਿੰਦੀ ਹਾਂ
ਹਾਂਜੀ ਬੱਚਿਆਂ ਦੇ ਅ ਗਰੋਥ ਵੀ ਵਧੀਆ ਹੁੰਦੀ ਹੈ ਉਹਦੇ ਨਾਲ ਲੰਬੇ ਹੁੰਦੇ ਨੇ ਬੱਚੇ
ਅੱਛਾ ਨਹੀਂ ਇਹ ਜਿਹੜੀ ਆਵਾਜ਼ ਜਾ ਰਹੀ ਹੈ
ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਸਕਦੀ ਹੈ ਥੋੜ੍ਹੀ ਥੋੜ੍ਹਾ ਜਿਹਾ ਆਇਰਨ ਦਾ ਵੀ ਹੁੰਦਾ
ਨਹੀਂ ਆਇਰਨ ਦੇ ਮੈਂ ਤੇ ਗੋਲੀਆਂ ਲਿੱਤੀਆਂ ਦੀਆਂ ਨੇ
ਅੱਛਾ ਜੀ ਕਿਹੜੀ ਹੈ ਗੋਲੀ
ਉਹ ਆਇਰਨ ਦਾ ਲਿਖਿਆ ਦਾ ਤੇ ਆਇਰਨ ਪਹਿਲਾਂ ਤਾਂ ਮੈਂ ਬੈਸਟ ਆਇਰਨ ਦਾ ਉਹ ਪੀਂਦੀ ਸੀ ਸਿਰਪ ਠੀਕ ਸੀ।
ਹਮ
ਹਾਂਜੀ ਹੁਣ ਗੋਲੀਆਂ ਖਾਲੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ